ਹੈਲੋ, ਸਸਿ! ਸਸ੍ਰੀ ਕਾਲ ਭੈਨ ਜੀ, ਸਸ੍ਰੀ ਕਾਲ। ਕੀ ਗੱਲ ਸਾਡੇ ਤੋਂ ਕੋਈ ਨਾਰਾਜ਼ਗੀ?
ਨਈਂ-ਨਈਂ, ਐਸ ਤਰ੍ਹਾਂ ਤਾਂ ਕੱਲ ਕੋਈ ਗੱਲ ਨੀ ਐ।
ਫਿਰ ਤੁਸੀਂ ਕੋਲ ਨਾ ਚੱਕਦੇ ਆਂ‌, ਨਾ ਤੁਸੀਂ ਕਰਦੇ ਆਂ, ਕੀ ਗੱਲ ਆ!
ਓਹ, ਜੋ ਜਵਾਕਾਂ ਦੇ ਸਕੂਲ ਸ਼ੁਰੂ ਹੋ ਗਏ ਨਾ, ਤਾਂ ਟਾਈਮ ਈ ਨੀ ਮਿਲਦਾ।
ਜਵਾਕਾਂ ਦੇ ਸਕੂਲ ਸ਼ੁਰੂ ਹੋ ਗਏ, ਪਹਿਲਾਂ ਵੀ ਤਾਂ ਹੁੰਦੇ ਸੀ, ਉਦੋਂ ਤੋਂ ਕਰਦੇ ਸੀ। ਕਿੱਥੇ ਭੈਨਜੀ ਤੁਸੀਂ?
ਪਹਿਲਾਂ ਛੁੱਟੀਆਂ ਆਈ ਸੀ ਦੋ ਮੀਹਨਿਆਂ ਦੀ।
ਦੋ ਮਹੀਨਿਆਂ ਤੋਂ ਪਹਿਲਾਂ ਮੈਂ ਸਾਲ ਤੋਂ ਤੁਹਾਡੇ ਨਾਲ ਗੱਲ ਕਰਦੀ ਆ, ਭੈਨ ਜੀ। ਮੰਨ ਲਿਆ ਕਰੋ ਆਪਣੀ ਗਲਤੀ।
ਠੀਕ ਐ, ਹੁਨ ਕਰਾਂ-ਕਰਾਂ।
ਕਰਿਆ ਕਰੋ, ਟਾਈਮ ਸਭ ਦੇ ਕੋਲ ਕਿਸੇ ਕੋਲ ਟਾਈਮ ਨੀ ਆ, ਦੇਖੋ, ਅੱਜ ਦੇ ਦੌਰ 'ਚ ਤਾਂ ਕਿਸੇ ਕੋਲ ਟਾਈਮ ਨੀ ਆ, ਠੀਕ ਆ ਜੀ, ਪਰ ਸਾਨੂੰ ਟਾਈਮ ਕੱਢਣਾ ਪੈਂਦੈ।
ਓ ਵੀ ਸਹੀ ਐ।
ਠੀਕ ਆ, ਤੇ ਅੱਜ ਦੇ ਦੌਰ ਦੀਆਂ ਗੱਲਾਂ ਤਾਂ ਬੋਹਤ ਅੱਡ ਹੋ ਗਈਆਂ ਨੇ। ਅੱਜ ਦੇ ਦੌਰ 'ਚ ਸਭ ਦੇ ਕੋਲ ਮੋਬਾਈਲ ਫੋਨ ਨੇ, ਠੀਕ ਆ ਜੀ। ਸੋਸ਼ਲ ਮੀਡੀਆ ਦਾ ਟਾਈਮ ਆ ਪਹਿਲੀ ਗੱਲ ਤਾਂ ਕਈਆਂ ਨੂੰ ਸੋਸ਼ਲ ਮੀਡੀਆ ਤੋਂ ਈ ਵੇਲ ਨੀ ਮਿਲਦੀ। ਦੂਜੀ, ਦੂਜੀ ਗੱਲ ਇਹ ਆ ਆਪਾਂ ਇੰਨੀ ਦੂਰ, ਦੂਰ ਬੈਠ ਕੇ ਵੀ ਸਭ ਦੇ ਨਾਲ ਫੇਸ ਟੂ ਫੇਸ ਗੱਲ ਕਰ ਸਕਦੇ ਹਾਂ। ਠੀਕ ਆ ਸਭ ਕੁਛ ਕਰ ਸਕਦੇ ਹਾਂ। ਪਰ ਉਹ ਆਪਾਂ ਕਰਨਾ ਚਾਹੀਏ, ਤਾਂ ਫੈਸਿਲਿਟੀਆਂ ਵੱਧ ਗਈਆਂ। ਪਰ ਸਾਡੀਆਂ ਗੱਲ ਕਰਨ ਦੇ ਸਾਡੇ ਮੇਲ ਜੋਲ ਦੇ ਭਾਵ ਬਿਲਕੁਲ ਜ਼ੀਰੋ ਹੋ ਗਏ ਇਸ ਟਾਈਮ
ਸਹੀ ਗੱਲ ਕੀਤੀ ਤੁਸੀਂ ਭੈਣ ਜੀ।
ਸਹੀ ਗੱਲ ਕੀਤੀ ਨਾ, ਤੁਹਾਡੇ ਕੀ ਵਿਚਾਰ ਨੇ ਭੈਣ ਜੀ ਇਸ ਗੱਲ ਉੱਤੇ
ਵਿਚਾਰ ਤਾਂ ਸੇਮ ਆਨਾ ਟਾਈਮ ਕੱਢਣਾ ਪੈਂਦਾ ਹੈ।
ਹੂ ਹੁਣ ਦੇਖੋ ਪਹਿਲੇ ਸਮੇਂ ਚ ਕੀ ਹੁੰਦਾ ਸੀ, ਬੰਦਾ ਦੂਰ ਬੈਠਾ
ਪਰ ਬੰਦੇ ਨੇ ਜੇ ਕਿਸੇ ਦੂਜੇ ਬੰਦੇ ਨੂੰ ਆਪਣੀ ਗੱਲ ਪਹੁੰਚਾਉਣੀ ਆ ਤਾਂ ਪੰਦਰਾਂ ਪੰਦਰਾਂ ਦਿਨ ਲੱਗਦੇ ਸੀ, ਸਭ ਤੋਂ ਪਹਿਲੇ ਸਮੇਂ ਚ ਕਬੂਤਰ ਜਾ ਕੇ ਚਿੱਠੀ ਸੰਦੇਸ਼ਾਂ ਦਿੰਦੇ ਸੀ।
ਸਹੀ ਗੱਲ ਹੈ।
ਫੇਰ ਥੋੜ੍ਹੀ ਜਿਹੀ ਟੈਕਨੀਕ ਵੱਧ ਗਈ ਖੱਤ ਆ ਗਏ ਜੀ ਡਾਕੀਏ
ਹਾਂ।
ਚਲੋ ਫੇਰ ਦਸ ਦਿਨਾਂ ਚ ਪਰ ਉਹ ਵਾਲੇ ਖੱਤਾ ਵਾਲੇ ਤੇ ਕਬੂਤਰਾਂ ਦੇ ਜਰੀਏ ਦੇਣ ਵਾਲੇ ਜਿਹੜੇ ਸੰਦੇਸ਼ ਸੀ ਲੋਕਾਂ ਦੇ ਵਿੱਚ ਸਬਰ ਵੀ ਬਹੁਤ ਸੀ।
ਸੱਚੀ ਏਨਾ ਪੇਸ਼ੈਂਸ ਸੀ।
ਹਾਂ।
ਪੇਸ਼ੈਂਸ ਬਹੁਤ ਬੜੀ ਗੱਲ ਹੈ।
ਪੇਸ਼ੈਂਸ ਦੀ ਬਹੁਤ ਵੱਡੀ ਗੱਲ ਆ ਜੀ, ਭੈਣ ਜੀ ਤੁਸੀਂ ਮੰਨੋਗੇ ਨੀ ਅੱਜ ਕੱਲ੍ਹ ਜੇ ਕਿਸੇ ਨੇ ਕਿਸੇ ਨੂੰ ਸਮਝੋ ਮੈਸੇਜ ਕਰਤਾ ਉਹਨੇ ਗ਼ਲਤੀ ਨਾਲ ਮੈਸੇਜ ਦੇਖ ਲਿਆ। ਜੇ ਸਾਹਮਣੇ ਵਾਲੇ ਨੂੰ ਰਿਪਲਾਈ ਨਹੀਂ ਕੀਤਾ ਤੁਸੀਂ ਜੀ ਬਲੋਕ ਹੋ ਫੇਰ
ਹਾਂਜੀ ਸਹੀ ਗੱਲ ਹੈ, ਅਜ ਤਾਂ ਇਹੀ ਚੱਲ ਰਿਹਾ। ਤੁਸੀਂ ਨਾ ਰਿਪਲਾਈ ਕਰੋ ਨਾ ਸਬਰ ਨਹੀਂ
ਸਬਰ ਨਾਮ ਦੀ ਚੀਜ਼ ਨਹੀਂ ਆ ਭੈਣ ਜੀ।
ਸੱਚੀ ਸਬਰ ਨਾਮ ਦੀ ਕੋਈ ਚੀਜ਼ ਨੀ ਆ
ਤਾਂਹੀ ਕਹਿੰਦੇ ਆਾਂ ਸਬਰ ਬਹੁਤ ਜ਼ਰੂਰੀ ਆ, ਸੋਚ ਬਹੁਤ ਜ਼ਰੂਰੀ ਆ ਹਾਂਜੀ ਦੱਸੋ ਤੁਸੀਂ
ਬਟ ਅੱਜ ਟੈਕਨੋਲੋਜੀ ਇੰਨੀ ਵੱਧ ਗਈ ਆ, ਲੋਕ ਇੱਕ ਮਿੰਟਾਂ ਚ ਗੱਲ ਕਰ ਸਕਦੇ ਆ। ਤੁਸੀਂ ਕਿਹਾ ਮਂ ਠੀਕ ਹੋ ਨਹੀਂ ਹੋ ਬਟ ਲੋਕ ਇਹ ਕਰਦੇ ਨੀ।
ਕਰਦੇ ਨੇ ਉਹੀ ਤਾਂ ਆਪਾਂ ਕਿਹਾ ਅੱਜ ਕੋਲੇ ਸਭ ਤੋਂ ਵੱਡੀ ਮਤਲਬ ਸਾਡੇ ਹੱਥ ਚ ਟੈਕਨੋਲੋਜੀ ਆ ਉਹ ਵੀ ਟਾਈਮ ਦੇਖੋ ਕਦ ਅਸੀਂ ਚਿੱਠੀ ਲਿਖਣੀ ਕਦ ਅਸੀਂ ਮੋਰ ਦੇ ਪੰਖ ਨਾਲ ਓਹ ਸ਼ਾਹੀ ਨਾਲ ਚਿੱਠੀ ਲਿਖਦੇ ਸੀ ਫੇਰ ਸਮਝੋ ਅਸੀਂ ਸਾਡਾ ਸੰਦੇਸ਼ਾਂ ਪਹੁੰਚਾਉਣ ਨੂੰ ਸਾਨੂੰ ਕਈ ਕਈ ਵਾਰੀ ਮਹੀਨਾ ਮਹੀਨਾ ਵੀ ਲੱਗ ਜਾਂਦਾ ਸੀ। ਫੇਰ ਖੱਤਾਂ ਦਾ ਆਇਆ ਡਾਕੀਏ ਖੱਤ ਲੈ ਕੇ ਆਉਂਦੇ ਜਾਂਦੇ ਸੀਗੇ ਜੀ। ਤਾਂ ਵੀ ਦੇਖੋ ਸਾਨੂੰ ਅੱਜ ਵੀ ਯਾਦ ਆ ਅਸੀਂ ਛੋਟੇ ਛੋਟੇ ਸੀਗੇ ਭੈਣ ਜੀ। ਅਹ ਸਾਡੀ ਨਾਨੀ ਜੀ ਜੋ ਹੈ। ਉਹਨਾਂ ਦੀ ਤਬੀਅਤ ਠੀਕ ਨਹੀਂ ਹੁੰਦੀ ਸੀ।
ਅੱਛਾ।
ਤੇ, ਅੱਜ ਵੀ ਮੈਨੂੰ ਯਾਦ ਆ, ਸਾਡੇ ਘਰ ਉਹਨਾਂ ਦੀ ਤਬੀਅਤ ਠੀਕ ਨਹੀਂ ਆ। ਤਾਂ ਕਰਕੇ ਇੱਕ ਤਾਰ ਦਾ ਸਿਸਟਮ ਸੀਗਾ, ਪਹਿਲਾਂ ਉਹ ਤਾਰ ਆਈ ਸੀ।
ਅੱਛਾ।
ਵੀ ਤਾਰ ਦੇ ਜਰੀਏ, ਉਹ ਖਤ ਈ ਹੁੰਦਾ ਸੀ। ਤਾਰ ਦਾ ਮਤਲਬ, ਉਹ ਥੋੜਾ ਤਤਕਾਲ ਦੇ ਵਿੱਚ। ਤਾਰ ਪਾਂਦੇ ਸੀ।
ਹੂੰ।
ਦੇਖੋ ਜੀ, ਨਹੀਂ ਤਾਂ ਕਿਹੜੀ ਧੀਆਂ ਨੂੰ ਲੱਗਦਾ ਵੀ ਅਸੀਂ ਸਾਡੇ ਮਾਂ-ਪਿਓ ਦੁੱਖ'ਚ ਬੈਠੇ ਆ, ਤੇ ਅਸੀਂ ਜਾਈਏ ਨਾ। ਉਸ ਟਾਈਮ ਬਹੁਤ, ਫੇਰ ਸਾਨੂੰ ਪਤਾ ਲੱ ਗਿਆ, ਫੇਰ ਅਸੀਂ ਟਿਕਟਾਂ ਬੁੱਕ ਕਰਾਈਆਂ, ਫੇਰ ਅਸੀਂ ਦੋ ਦਿਨ ਸਾਨੂੰ ਪਹੁੰਚਣ ਨੂੰ ਲੱਗੇ, ਉਹਨਾਂ ਚਿਰ ਸਾਡੀ ਨਾਨੀ ਜੀ, ਪੂਰੇ ਵੀ ਹੋਗੇ ਸੀਗੇ।
ਹਾਏ ਨੀ।
ਹਾਂਜੀ।
ਅੱਛਾ ਜੀ।
ਹੁਣ ਟੈਕਨੋਲੋਜੀ ਇੰਨੀ ਵਧੀਆ ਵੀ ਅਸੀਂ, ਫੇਸ ਟੂ ਫੇਸ, ਸਤ ਸਮੁੰਦਰ ਪਾਰ ਬੈਠੇ ਬੰਦੇ ਨਾਲ ਵੀ ਗੱਲ ਕਰ ਸਕਦੇ ਆਂ। ਪਰ ਕਰਦੇ ਨੀ, ਜਾਂ ਤਾਂ ਸਾਹਮਣੇ ਵਾਲੇ ਕੋਲ ਟਾਈਮ ਨਹੀਂ, ਜਾਂ ਸਾਡੇ ਕੋਲ ਟਾਈਮ ਨੀਂ।
ਜਿੰਨੀ ਟੈਕਨੋਲੋਜੀ ਵੱਧਗੀ, ਓਨੇ ਲੋਕਾਂ ਕੋਲ ਟਾਈਮ ਨਹੀਂ।
ਬਿਲਕੁਲ ਸਹੀ ਗੱਲ ਕਹੀ ਜੀ। ਨਹੀਂ, ਕਰਨ ਵਾਲੇ ਟੈਕਨੋਲੋਜੀ ਦਾ ਸਹੀ ਇਸਤੇਮਾਲ ਵੀ ਕਰਦੇ ਆ।
ਓਹ ਤਾ ਹੈ, ਸਾਰੇ ਨਹੀਂ ਕਰਦੇ।
ਹਾਂਜੀ ਸਾਰੇ ਨਹੀਂ ਕਰਦੇ, ਇਹ ਵੀ ਗੱਲ ਤੁਹਾਡੀ ਸਹੀ ਹੈ।
ਹੂੰ-ਹੂੰ।
ਸਾਰੇ ਨੀ ਕਰਦੇ।
ਹਾਂਜੀ, ਹੋਰ ਸਭ ਕੁਛ ਠੀਕ ਆ? ਹੈਲੋ ਜੀ।
ਵਧੀਆ ਜੀ, ਤੁਸੀਂ ਦੱਸੋ?
ਬਸ, ਚੱਕਰ ਮਾਰ ਰਹੇ ਆ, ਬਾਹਰ। ਹੈਲੋ ਜੀ, ਮੈਂ ਕਿਹਾ ਅਸੀਂ ਬਾਹਰ ਕਰ ਮਾਰਨੇ ਆਏ, ਹਾਂਜੀ ਆ ਰਹੀ ਆ।
ਅੱਛਾ ਹਵਾ ਲੈ ਰਹੇ ਓ, ਤੁਸੀਂ ਸ਼ੁੱਧ?
ਹਾਂਜੀ। ਉਹ ਸਾਡੇ ਇੱਧਰ ਮੀਂਹ ਪਿਆ, ਮੌਸਮ ਠੰਡਾ-ਠੰਡਾ ਹੋਗਿਆ ਹਾਂਜੀ।
ਆ, ਇੱਥੇ ਤਾਂ ਬਹੁਤ ਸਾਡੇ ਇੱਥੇ ਬਹੁਤ ਗਰਮੀ ਆ ਜੀ, ਅਸੀਂ ਤੰਗ ਹੋਗੇ ਆਂ।
ਹਨਾ।
ਆਹੋ ਆਪਾਂ ਤੰਗ ਹੋ ਗਏ ਆ ਜੀ, ਬਹੁਤ ਤੰਗ ਹੋਗੇ ਆਂ।
ਗਰਮੀ ਆਊ ਬਟ, ਥੋੜਾ ਟਾਈਮ ਲੱਗੂ ਬਟ ਅੱਜ ਇੱਥੇ ਤਾਂ ਪਰਸੋਂ ਦੀ ਸ਼ੁਰੂ ਹੋ ਗਈ ਆ। ਸਾਡੇ ਪਿੰਡ। ਆਉਗੀ ਥੁਹਾਡੇ ਇੱਧਰ ਵੀ, ਕੀ ਟੈਂਪਰੇਚਰ ਆ ਤੁਹਾਡੇ ਇੱਧਰ?
ਸਾਡੇ ਇੱਥੇ ਇਸ ਟਾਈਮ ਦਾ ਜਿਹੜਾ ਟੈਂਪਰੇਚਰ ਆ ਜੀ ਦੇੋ ਖੋ ਬਿਆਲੀ, ਛਿਆਲੀ ਚੱਲਦਾ ਏ।
ਅੱਛਾ ਜੀ। ਇੱਧਰ ਮੌਸਮ ਬਹੁਤ ਚੰਗਾ ਹੋ ਗਿਆ, ਠੰਡਾ -ਠੰਡਾ ਫਰੈਸ਼ ਹਵਾ।
ਭੈਣ ਜੀ ਅਸੀਂ ਵੀ ਆਉਣਾ ਚਾਹਵਾਂਗੇ ਤੁਹਾਡੇ ਉੱਥੇ, ਸਾਨੂੰ ਕੋਈ ਉੱਥੇ ਬੁਲਾਉਣ ਵਾਲਾ ਹੀ ਨਹੀਂ ਬੈਠਾ।
ਕਿਉਂ ਨਹੀਂ ਬੁਲਾ, ਆਓ ਤਾਂ ਸਹੀ ਤੁਸੀਂ, ਗੇੜਾ ਤੋਂ ਲਾਓ। ਕਿਨੇ ਬੋਲਿਆ ਨਹੀਂ ਆਣ ਲਈ?
ਭੈਣ ਜੀ ਅਸ ਸੀਂ ਗੇੜਾ ਲਾਂਨੇ ਆ, ਫੇਰ ਤੁਹਾਡੇ ਕੋਲ ਟਾਈਮ ਨੀ ਹੁੰਦਾ।
ਨਾ ਜੀ ਨਾ, ਤੁਸੀਂ ਆਓ ਤਾਂ ਸਹੀ, ਅਸੀਂ ਟਾਈਮ ਕੱਢਾਂਗੇ।
ਅੱਛਾ ਜੀ। ਅਹ ਭੈਣ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਉਹ ਆਪਣੇ ਪੰਜਾਬ ਵਾਲੇ ਭੈਣ ਆਏ ਹੋਏ ਆ ਉੱਥੇ। ਤੁਹਾਡੇ ਉੱਥੇ, ਤੁਹਾਡੇ ਉੱਥੇ ਆਏ ਹੋਏ ਆ, ਭੈਣ ਸਾਡੇ। ਹਾਂਜੀ। ਉਹਨਾਂ ਨੂੰ ਕੱਲ ਕਿਤੇ ਵਧੀਆ ਜਿਹੀ ਜਗ੍ਹਾ ਘੁਮਾ ਫਿਰਾ ਲਿਓ।
ਆਹ ਕਿੱਥੇ ਤੁਸੀਂ? ਅ ਮੈਂ ਸੋਚ ਰਹੀ ਆ, ਫਰਾਈਡੇ ਨੂੰ ਨਾ ਜੁਆਕਾਂ ਨੂੰ ਛੁੱਟੀ ਆ।
ਠੀਕ ਆ ਜੀ।
ਉਹ ਕੀ ਮੁਸਲਮਾਨਾਂ ਦਾ ਪ੍ਰੋਗਰਾਮ ਐ, ਮੌਹਰਮ ਕਰਕੇ। ਤਾਂ ਫਰਾਈਡੇ ਨੂੰ ਛੁੱਟੀ ਆ, ਤਾਂ ਦੇਖੋ ਫਰਾਈਡੇ ਚੱਲ ਹੁਣ ਕੀ ਹੋਰ ਦੋ ਦਿਨ, ਵੈਨਸਡੇ ਤੇ ਥਰਸਡੇ। ਫਿਰ ਫਰਾਈਡੇ ਨੂੰ ਫੇਰ ਛੁੱਟੀ ਆ, ਫੇਰ ਤਿੰਨ ਦਿਨ ਦੀ ਛੁੱਟੀ ਕੰਨਟੀਿਨਿਊ, ਫਿਰ ਚਲਾਂਗੇ।
ਅੱਛਾ।
ਉਹ ਹੈ ਨਾ ਇੱਧਰ, ਹੋਰ ਕਿੰਨੇ ਦੇਨਾ।
ਤੁਸੀਂ ਉਹਨਾਂ ਦੇ ਕੋਲ ਚਲੇ ਜਾ ਕੇ ਗੱਲ ਕਰ ਲਓ ਨਾ ਇੱਕ ਵਾਰ, ਗੇੜਾ ਲਾਇਓ ਉੱਥੇ। ਤੁਹਾਨੂੰ ਪਤਾ ਲੱਗਜੂ ਉਹ ਜਵਾਕ, ਬਹੁਤ ਜਿੱਦ ਕਰਦੇ ਆ। 'ਦੇਖੋ ਜੇ ਮੈਂ ਨਾਲ ਹੁੰਦੀ ਤਾਂ, ਮੈਂ ਚਲੀ ਜਾਂਦੀ।
ਹਾਂਜੀ, ਹਾਂਜੀ ਮੈਂ ਜਾਂਨੀ ਆ, ਉਹਨਾਂ ਦੇ ਘਰ।
ਹਾਂਜੀ।
ਹਮ
ਹਾਂਜੀ, ਹਾਂਜੀ ਤੁਹਾਡਾ ਕਾਕਾ ਪਿੱਛੋਂ ਬੋਲਦਾ ਹਨਾ। ਬੋਲਣ ਲੱਗ ਗਿਆ।
ਹਾਂਜੀ, ਸਾਢੇ ਤਿੰਨ
'ਦੇਖੋ ਮੇਰੇ ਸਾਹਮਣੇ ਹੋਇਆ ਸੀ ਇਹ ਤੇ ਅੱਜ ਕਿੰਨਾ ਚਿਰ ਹੋ ਗਿਆ ਹਨਾ ਕਾਕੇ ਨੂੰ, ਪਤਾ-ਪਤਾ ਹੀ ਲੱਗਦਾ ਐ ਲੱਗਦਾ, ਕੱਲ ਦੀ ਗੱਲ ਆ ਜੀ।
ਹਾਂਜੀ, ਵੱਡੇ ਹੋ ਗਏ ਬੱਚੇ।
ਮੇਰੀ ਕੁੜੀ ਹੁਣ, ਸੱਤ ਸਾਲ ਦੀ ਹੋ ਗਈ।
ਕੁੜੀ ਸ
ਅੱਠ ਵਾ ਲਗ ਜੂ। ਹਾਂ, ਇਹ ਜੋ ਛੇ ਜੌ ਇੱਕ ਡੇਢ ਸਾਲ
ਹਾਂਜੀ ਮੇਰਾ ਮੁੰਡਾ ਜੀ ਕੱਤੀ ਜੁਲਾਈ ਦੋ ਹਜ਼ਾਰ ਵੀਹ ਦਾ ਆ ਬੋਰਨ।
ਹਾਂਜੀ ਇਹ ਉੱਨੀ ਦੀ ਆ। ਜੁਲਾਈ ਉੱਨੀ, ਏੱਕ ਸਾਲ ਦਾ ਫ਼ਰਕ ਹੈ। ਏਕ ਸਾਲ ਹਾਂਜੀ, ਏਕ ਸਾਲ, ਏਕ ਮਹੀਨੇ। ਏ ਛੇ ਜੁਲਾਈ ਦੀਆ, ਤੇ ਔ ਤ੍ਰੀਹ ਜੁਲਾਈ ਦਾ। ਏ ਉੱਨੀ ਦੀਆ, ਔ ਵੀਹ ਦੀ ਆ, ਵੀਹ ਦਾ ਐ।
ਬਸ, ਹਨਾ ਏਨਾ
ਹਾਂਜੀ-ਹਾਂਜੀ, ਏਕ ਸਾਲ, ਏਕ ਮਈਨਾ।
ਜੜੀ ਸਾਡੀ ਜਲੰਧਰ ਵਾਲੀ ਪੈਣ ਆ, ਔ ਥੋਡੀ ਕੁੜੀ ਦੇ ਹਾਣ ਦੀ ਆ ਫੇਰ ਔ ਮੁੰਡਾ ਅਪ੍ਰੈਲ ਦਾ ਜੀ। ਦੋ-ਹਜ਼ਾਰ ਉੱਨੀਆਂ ਦਾ।
ਹਾਂਜੀ-ਹਾਂਜੀ, ਦੋ-ਤਿੰਨ, ਦੋ ਮਹੀਨੇ ਦਾ ਫਰਕ ਆ ਸਿਰ। ਔ ਕੇੜੀ ਕਲਾਸ ਚ ਐ।
ਔਹ, ਮੈਂ ਇੰਨਾ ਕ ਤਾਂ ਨੀ ਦੱਸ ਸਕਦੀ, ਮੈਨੂੰ ਐਂ ਲੱਗਦਾ ਦੂਜੀ ਜਮਾਤ ਚ ਔ ਪੜ੍ਹਦਾ ਏ।
ਅੱਛਾ ਜੀ, ਮੇਰੀ ਵੀ ਇੰਨੀ ਗੱਲ ਨੀ ਹੋਈ ਉੱਨਾਂ ਦੇ ਨਾਲ।
ਹਾਂਜੀ।
ਉੱਨਾਂ ਦੀ ਕੁੜੀ ਬੜੀ ਸੋਣੀ ਆ, ਲੰਬੀ-ਚੌੜੀ। ਸੇਮ ਉਸਦੀ ਮਾਂ
ਪੰਜਾਬ ਚ ਤਾਂ ਫੇਰ ਬੱਚੇ ਥੋਡੇ ਵੀ ਬੋਤ ਸੋਣੇ ਆ। ਆਏ ਜੀ ਗੱਲ ਨੀ, ਵੀ ਪੰਜਾਬ ਵਾਲੇ ਹੀ ਸੋਣੇ ਹੁੰਦੇ ਆ।
ਬਟ, ਔ ਬੋਤ ਸ਼ਾਂਤ ਐ।
ਨਈ, ਸ਼ਾਂਤ ਤਾਂ ਨੀ ਆ। ਬਾਹਰ ਥੋੜਾ ਜਾ ਸ਼ਾਂਤ ਰੈਂਦੀ ਆ ਜੀ ਦੇਖੋ।
ਅੱਛਾ, ਨਈ ਹੁਣ, ਉੱਨਾਂ ਨੂੰ ਇੱਕ ਹਫ਼ਤਾ ਹੋ ਗਿਆ ਨਾ ਕੇ ਵੇਖਿਆ ਸੀ, ਸ਼ਾਤ ਐ ਕੁੜੀ।
ਠੀਕ ਆ, ਭੈਣ ਜੀ। ਸਾਡੇ ਨਾ ਏਕ ਪਾਜੀ ਆਏ ਆ, ਔ ਥੋੜੇ ਜੇ ਦਿਮਾਗ ਤੋਂ ਨਾ, ਔਨਾਂ ਦਾ ਦਿਮਾਗ ਨੀ ਚੱਲਦਾ ਜੀ, ਔਨਾ ਡਾਕਟਰ ਕੋਲ ਦਖਾਣਾ। ਆਪਾਂ‌ ਫੇਰ ਗੱਲ ਕਰਦੇ, ਠੀਕ ਆ ਜੀ ਸਤ ਸ਼੍ਰੀ ਅਕਾਲ।
ਚਲੋ, ਸਤ ਸ਼੍ਰੀ ਕਾਲ।
ਏਕ ਮੇਂਟ।